ਹੈਲੋ ਸਤਿ ਸ਼੍ਰੀ ਅਕਾਲ ਕਿਵੇਂ ਆ
ਵਧੀਆ ਤੁਸੀਂ ਦੱਸੋ
ਵਧੀਆ
ਕਰੀਏ ਸਟਾਰਟ
ਹਾਂਜੀ ਹੋਣ ਤੁਸੀਂ ਸਟਾਰਟ ਕਰੋ
ਓਕੇ ਜੀ ਮੇਰਾ ਦੋਸਤ ਜ਼ਿੰਦਗੀ ਦੇ ਸਫ਼ਰ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਪਰ ਕੁੱਛ ਹੀ ਲੋਕ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ ਮੇਰਾ ਸਭ ਤੋਂ ਚੰਗਾ ਦੋਸਤ ਮੇਰੀ ਜ਼ਿੰਦਗੀ ਦਾ ਸਭ ਤੋਂ ਕਿਮਤ ਤੋਹਫ਼ਾ ਹੈ ਉਸਦਾ ਸੁਭਾਅ ਬਹੁਤ ਵਧੀਆ ਅ ਤੇ ਉਹ ਹਮੇਸ਼ਾ ਮੇਰੀ ਮਦਦ ਲਈ ਤਿਆਰ ਰਹਿੰਦਾ ਹੈ ਅਸੀਂ ਇਕੱਠੇ ਹੀ ਪੜ੍ਹਿਆਂ ਸਾਡੀ ਦੋਸਤੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਪਹਿਲੀ ਵਾਰ ਮੀਲੇ ਅਤੇ ਪੜ੍ਹਦੇ ਸੀ ਹੁਣ ਤੁਸੀਂ ਸ਼ੁਰੂ ਕਰੋ
ਇਨਸਾਨ ਇੱਕ ਸਮਾਜਿਕ ਪ੍ਰਾਣੀ ਆ ਉਹ ਉਸਨੂੰ ਆਪਣੇ ਜੀਵਨ ਵਿੱਚ ਪਰਿਵਾਰ ਦੇ ਨਾਲ ਦੋਸਤ ਦੀ ਵੀ ਲੋੜ ਹੁੰਦੀ ਹੈ ਦੋਸਤ ਦਾ ਜੀਵਨ ਇੱਕ ਅਨਮੋਲ ਰਤਨ ਹੈ ਇਸ ਸੱਚਾ ਦੋਸਤ ਹਰ ਸਮੇ ਸਾਡੇ ਨਾਲ ਖੜਾ ਰਹਿੰਦਾ ਹੈ ਇਹ ਸਾਡੇ ਦੁੱਖ ਸੁੱਖ ਦਾ ਸਾਥੀ ਹੁੰਦਾ ਹੈ ਮੈਨੂੰ ਵੀ ਇਹ ਬਹੁਤ ਚੰਗਾ ਦੋਸਤ ਮਿਲਿਆ ਹੈ ਜਿਸਦਾ ਨਾਮ ਹੈ ਸਮਰ ਹੁਣ ਤੁਸੀਂ ਸਟਾਰਟ ਕਰੋ
ਦੋ ਸਾਡਕੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਅਸੀਂ ਬਿਨਾਂ ਕਿਸੇ ਆਪਣੇ ਦੋਸਤਾਂ ਨਾਲ ਆਪਣੇ ਖੇਡਾਂ ਪੜ੍ਹਾਈ ਅਤੇ ਯਾਤਰਾਵਾਂ ਬਾਰੇ ਚਰਚਾ ਕਰਦੇ ਹਨ ਆਮ ਤੌਰ ਤੇ ਅਸੀਂ ਇੱਕ ਦੋਸਤ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਾਂ ਅਸੀਂ ਅਜੀਬ ਮਹਿਸੂਸ ਕਰਦੇ ਹਾਂ ਜ਼ਦੋਂ ਉਹ ਇੱਕ ਦਿਨ ਸਕੂਲ ਜਾਂ ਕਲੇਜ਼ ਨੀ ਔਂਦਾ ਤੇ ਉਹ ਮੇਰਾ ਪਿਆਰਾ ਮਿਤਰ ਹ ਅਤੇ ਅਸੀਂ ਇਕੱਠੇ ਪੜ੍ਹਦੇ ਹਾਂ ਅਸੀ ਸਾਰਾ ਕੰਮ ਇਕੱਠੇ ਹੀ ਕਰਦੇ ਹਾਂ ਹੁਣ ਤੁਸੀਂ ਸ਼ੁਰੂ ਕਰੋ
ਮੇਰਾ ਦੋਸਤ ਇੱਕ ਚੰਗਾ ਅਤੇ ਸਭਿਆਚਾਰਕ ਪਰਿਵਾਰ ਨਾਲ ਸੰਬੰਧਿਤ ਹੈ ਉਸਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਭੈਣ ਭਰਾ ਅਤੇ ਦਾਦਾ ਦਾਦੀ ਰਹਿੰਦੇ ਹਨ ਉਸ ਦੇ ਮਾਤਾ ਪਿਤਾ ਬਹੁਤ ਹੀ ਨੇਕ ਅਤੇ ਮੇਹਨਤੀ ਹਨ ਉਹ ਆਪਣੇ ਮਾਤਾ ਪਿਤਾ ਦਾ ਬਹੁਤ ਆਦਰ ਕਰਦਾ ਹੈ ਤੇ ਉਹਨਾਂ ਨੂੰ ਹੀ ਹਰ ਗੱਲ ਮੰਨਦਾ ਹੈ ਹੁਣ ਤੁਸੀਂ ਸਟਾਰਟ ਕਰੋ
ਸੱਚੀ ਦੋਸਤੀ ਅਤੇ ਦੋਸਤ ਦਾ ਹੋਣਾ ਹਰ ਕਿਸੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਜੇ ਕੋਈ ਅਜੇ ਮਿਲ ਜਾਵੇ ਤੋਂ ਬਹੁਤ ਖੁਸ਼ਕਿਸਮਤ ਬਣ ਜਾਂਦਾ ਹੈ ਇਹ ਜੀਵਨ ਦੇ ਇੱਕ ਬੇਸ਼ਕੀਮਤੀ ਤੋਹਫ਼ਾ ਹੈ ਸੱਚਾ ਦੋਸਤ ਮਿਲਨਾ ਵਿਰਲਾ ਹੀ ਹੈ ਅਤੇ ਜੀਵਨ ਦੀ ਵੱਡੀ ਪ੍ਰਾਪਤੀ ਗਿਨਿਆ ਜਾਂਦਾ ਹੈ ਮੈਂ ਵੀ ਆਪਣੇ ਆਪ ਬਹੁਤ ਖੁਸ਼ ਹਾਂ ਕਿਉਂਕਿ ਮੇਰੇ ਕੋਲ ਬਚਪਨ ਇੱਕ ਚੰਗਾ ਦੋਸਤ ਹੈ ਉਸਦਾ ਨਾਂ ਜਸਪ੍ਰੀਤ ਅਤੇ ਉਹ ਅਜੇ ਵੀ ਮੇਰਾ ਪੱਕਾ ਦੋਸਤ ਉਹ ਮੇਰੇ ਲਈ ਬਹੁਤ ਕਿਮਤੀ ਅਤੇ ਮੈਂ ਉਸਦੀ ਦੋਸਤ ਦੀ ਬਹੁਤ ਕਦਰ ਕਰਦਾ ਹਾਂ ਸੱਚਮੁੱਚ ਉਹ ਮੇਰਾ ਸਭ ਤੋਂ ਵਧੀਆ ਅਤੇ ਸੱਚਾ ਦੋਸਤ ਹੈ ਹੁਣ ਤੁਸੀਂ ਸ਼ੁਰੂ ਕਰੋ
ਮੇਰਾ ਦੋਸਤ ਬਹੁਤ ਹੀ ਚੰਗਾ ਸੁਭਾਵ ਐ ਇਸ ਦੀ ਇਮਾਨਦਾਰੀ ਮੇਹਨ ਅਤ ਤੇ ਮਿਲਾਸ ਹੈ ਓਹ ਹਮੇਸ਼ਾ ਸੱਚ ਬੋਲਦਾ ਅਤੇ ਹਰ ਕਿਸੇ ਦੀ ਮਦਦ ਲਈ ਤਿਆਰ ਰੈਹੰਦਾ ਹੈ। ਓ ਅਪਣੇ ਅਧਿਆਪਕ ਅਤੇ ਵੱਡਿਆਂ ਦਾ ਸਤਕਾਰ ਕਰਦੈ, ਓਸਦਾ ਵਿਆਹ ਨਾ ਅਹ ਸਬ ਨਾਲ ਬਹੁਤ ਹੀ ਚੰਗਾ ਹੈ। ਇਸ ਲਈ ਹਰ ਕੋਈ ਉਸਨੂੰ ਪਿਆਰ ਕਰਦਾ ਹੈ, ਓਹ ਤੁਸ ਸਟਾਰਟ ਕਰੋ।
ਮੇਰਾ ਸਭ ਤੋਂ ਵਧੀਆ ਤੋ ਉਸ ਬਹਾਰ ਵਿੱਚ ਬਹੁਤ ਪਿਆਰਾ ਹੈ, ਅਤੇ ਹਰ ਕੋਈ ਉਸ ਨੂੰ ਬਹੁਤ ਤਿਆਰ ਕਰਦਾ ਹੈ, ਜਿਵੇਂ ਮੇਰੇ ਮਾਂ ਦਾ ਪਿਤਾ ਮੇਰੇ ਕਲਾਸ ਚ ਐ। ਅਧਿਆਪਕ ਆਦਿ ਓਹ ਮੇਰੇ ਕਲਾਸ ਦੇ ਆਦਰਸ਼ ਵਿਦਿਆ ਦੇ ਵਿੱਚੋਂ ਏਕ ਹੈ। ਓ ਸਮੇਂ ਦਾ ਬਹੁਤ ਪਾਬੰਦ ਹੈ, ਅਤੇ ਸਹੀ ਸਮੇਂ ਤੇ ਆਉਂਦਾ ਹੈ ਓਹ ਹਮੇਸ਼ਾ ਆਪਣਾ ਘਰ ਦਾ ਕੰਮ ਸਮੇਂ ਸਿਰ ਅਤੇ ਨਿਯਮਤ ਤੌਰ ਤੇ ਪੂਰਾ ਕਰਦੈ, ਅਤੇ ਨਾਲ ਹੀ ਮੇਰੇ ਵੀ ਮਦਦ ਕਰਦੈ। ਓ ਆਪਣੀ ਕਿਤਾਬਾਂ ਅਤੇ ਕਾਪੀਆਂ ਨੂੰ ਬਹੁਤ ਸਾਫ਼ ਰੱਖਦਾ ਹੈ। ਉਸੇ ਲੇਖਿਤ ਬਹੁਤ ਵਧੀਆ ਹੈ ਆ ਅਤੇ ਓਹ ਮੈਨੂੰ ਵੀ ਵਧੀਆ ਲਿਖਣ ਲਈ ਉਤਸ਼ਾਹਿਤ ਕਰਦਾ ਹੈ। ਹੁਣ ਤੁਸੀਂ ਬੋਲੋ
ਮੇਰਾ ਦੋਸਤ ਪੜ੍ਹਾਈ ਵਿੱਚ ਬਹੁਤ ਹਸ਼ਿਆਰ ਐ। ਹੋਰ ਰੋਜ਼ ਸਮੇ ਸਿਰ ਆਪਣੇ ਕੰਮ ਪੂਰਾ ਕਰਦੈ। ਓਹ ਕਲਾਸ ਵਿੱਚ ਹਮੇਸ਼ਾ ਚੰਗੇ ਅੰਕ ਪ੍ਰਾਪਤ ਕਰਦਾ ਹੈ। ਪੜ੍ਹਾਈ ਦੇ ਨਾਲ-ਨਾਲ ਓਹ ਖੇਡਾਂ ਵਿੱਚ ਵੀ ਦਿਸਚਸਪੀ ਰੱਖਦਾ ਹੈ, ਓਹ ਕ੍ਰਿਕੇਟ, ਫੁੱਟਬਾਲ ਅਤੇ ਕਬੱਡੀ ਖੇਡਦਾ ਬਹੁਤ ਪਸੰਦ ਹੈ, ਇਸ ਓਹ ਸਕੂਲ ਦੇ ਖੇਡ ਮੁਕਾਬਲੇ ਵਿੱਚ ਹਿੱਸਾ ਲੈਂਦਾ ਹੈ, ਹੁਣ ਤੁਸੀਂ ਸਟਾਰਟ ਕਰੋ।
ਅ ਉਸਦਾ ਮੈਂ ਜਿੱਥੇ ਵੀ ਜਾਂਣਾ ਹਾਂ, ਕਈ ਮਿੱਤਰ ਬਣ ਜਾਂਦਾ ਪਰ ਚੰਗ ਤਾਂ ਸੱਚੇ ਮਿੱ ਪਿੱਤਰ, ਬੜੇ ਭਾਗਾਂ ਨਾਲ ਮਿਲਦੇ ਹਨ। ਅਤੇ ਜੋ ਮੁਸੀਬਤ ਵੇਲੇ ਵੀ ਕੰਮ ਆਵੇ, ਤੁਸੀਂ ਵੋਲ
ਮੇਰਾ ਤੇ ਮੇਰੇ ਦੋਸਤ ਦਾ ਰਿਸ਼ਤਾ ਅਸੀਂ ਦੋਵੇਂ ਇੱਕ ਸਕੂਲ ਵਿੱਚ ਪੜ੍ਹੇ ਹਾਂ, ਇਕੱਠੇ ਹੀ ਸਕੂਲ ਜਾਂਦੇ ਸਾਂ, ਇਕੱਠੇ ਈ ਪੜ੍ਹਾਈ ਕਰਦੇ ਸਨ। ਖੇਡਦੇ ਆਂ ਤੇ ਆਪਣੀ ਸਮਾਂ ਬਿਤਾਉਂਦੇ ਸਨ, ਜਦੋਂ ਮੈਂ ਮੈਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਓਹ ਮੇਰੇ ਦੋਸਤ ਮੇਰੇ ਕਰਦਾ ਹੈ, ਓਹ ਮੈਨੂੰ ਹਮੇਸ਼ਾ ਚੰਗਾ ਕੰਮ ਕਰਨ ਲਈ ਪ੍ਰੇਰਨਾ ਦੇਂਦਾ ਹੈ। ਹੁਣ ਤੁਸੀਂ ਸਟਾਰਟ ਕਰੋ।
ਹਮ ਹੋ ਗਿਆ ਆਂ।
ਮੇਰੀ ਦੋਸਤੀ ਮੈਹਤਾ ਮੇਰੀ ਦੋਸਤ ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ਏਹ ਸਾਨੂੰ ਸਹੀ ਰਾਸਤਾ ਦਿਖਾਉਂਦੈ ਅਤੇ ਮੁਸ਼ਕਿਲ ਸਮੇਂ ਵਿੱਚ ਸਾਡੇ, ਸਾਥ ਦੇਂਦਾ ਹੈ। ਸੱਚੇ ਦੋਸਤ, ਭਰੋਸਾ, ਪਿਆਰ ਅਤੇ-ਅਤੇ ਸਰਕਾਰ ਅਧਿਆਤਮਿਕ ਹੁੰਦੈ। ਅੰਤ ਵਿੱਚ ਅਸੀਂ ਕੈਹ ਸਕਦੇ ਹਾਂ ਕਿ ਮੇਰਾ ਦੋਸਤ ਮੇਰੇ ਲਈ ਇੱਕ ਮਹੱਤਵਪੂਰਨ ਹੈ। ਮੈਂ ਆਪਣੇ ਦੋਸਤ ਤੇ ਮਾੜਾ ਮੈਂ ਮਾਣ ਮੈਹਸੂਸ ਕਰਦੀ ਆਂ ਤੇ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਏਹ ਸਾਡੀ ਦੋਸਤੀ ਹਮੇਸ਼ਾ ਬਣ ਕੇ ਰੱਖੇ। ਅਸੀਂ ਜੀਵੇਨ ਭਰਾ ਇੱਕ ਦੂਜੇ ਦਾ ਸਾਥ ਦਿੱਤੇ ਰਹੇ। ਸੱਚਾ ਦੋਸਤ ਜੀਵਨ ਸਭ ਤੋਂ ਵੱਡੀ ਹੀ ਦੌਲਤ ਹੁੰਦੀ ਹੈ‌। ਹੁਣ ਤੁਸੀਂ ਸਟਾਰਟ ਕਰੋ।
ਦੋਸਤ ਮਨੁੱਖੀ ਜੀਵਨ ਦਾ ਇੱਕ ਅਨਮੋਲ ਰਿਸ਼ਤੈ, ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਚੰਗਾ ਦੋਸਤ ਹੋਣਾ ਬੋਹਤ ਜ਼ਰੂਰੀ ਹੈ। ਮੇਰਾ ਦੋਸਤ ਬਹੁਤ ਈ ਚੰਗਾ ਇਮਾਨਦਾਰ ਹੈ ਉਸ ਦਿਨ, ਓਹ ਮੇਰੇ ਨਾਲ ਏਕ ਸਕੂਲ, ਕੋਲੇਜ ਵਿੱਚ ਪੜ੍ਹਦਾ ਹੈ ਅਤੇ ਮੇਰੀ ਕਲਾਸ ਦਾ ਵਿਦਿਆਰਥੀ ਹੈ। ਹੁਣ ਤੁਸੀਂ ਸ਼ੁਰੂ ਕਰੋ।
ਮੇਰਾ ਕੰਪਲੀਟ ਹੋ ਗਿਆ।
ਮੇਰਾ ਵੀ ਹੋ ਗਿਆ।
ਚਲੋ, ਠੀਕ ਏ।
ਓਕੇ!